ਹੈਲੋ।
ਹੈਲੋ।
ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਹਾਂਜੀ, ਹਾਂਜੀ ਬਸ ਵਧੀਆ, ਵਧੀਆ ਵਧੀਆ
ਹੋਰ ਸੁਣਾਓ ਕੀ ਕਰ ਰਹੇ ਸੀ।
ਹਾਂਜੀ ਬਸ ਕੁਛ ਨੇ ਬਸ ਬੈਠੀ ਜੇ ਤੁਸੀਂ ਸੁਣਾਓ ਘਰ ਪਰਿਵਾਰ ਕਿਵੇਂ ਜੇ
ਘਰ ਪਰਿਵਾਰ ਸਭ ਵਧੀਆ ਤੁਸੀਂ ਦੱਸੋ
ਹਾਂਜੀ, ਹਾਂਜੀ ਬਸ ਠੀਕ ਜੇ, ਮੈਂ ਨਾ ਕੁੱਝ ਦਿਨਾਂ ਤੋਂ ਨਾ ਮੇਰੀ ਸਿਹਤ ਜਿੰਨੀ ਠੀਕ ਹੈਗੀ। ਮੈਂ ਮੇਰਾ ਹਾਂਜੀ ਸਰੀਰ ਜਿਹੜਾ ਨਾਲ ਥੱਕਿਆ, ਥੱਕਿਆ ਜਿਹਾ ਰਹਿੰਦਾ ਥਕਾਵਟ ਬਹੁਤ ਜਿਆਦਾ ਰਹਿੰਦੀ ਹੈ।
ਕੀ ਗੱਲ ਤੁਹਾਨੂੰ ਬੁਖਾਰ ਖਾਂਘ ਜਾਂ ਗਲੇ ਵਿੱਚ ਦਰਦ ਹੈ।
ਕੁਝ ਦਿਨ ਪਹਿਲਾਂ ਮੈਨੂੰ ਖਾਂਸੀ ਦੀ ਸ਼ਿਕਾਇਤ ਸੀ। ਬਟ ਉਹ ਤੇ ਠੀਕ ਹੋ ਗਿਆ ਬਟਨ ਪਰ ਹੁਣ ਸਰੀਰ ਦੇ ਵਿੱਚ ਕਾਫ਼ੀ ਦਰਦਾਂ ਹੁੰਦੀਆਂ ਨੇ।
ਹੋਰ ਤੁਸੀਂ ਮਤਲਬ ਟਾਈਮ ਟੂ ਟਾਈਮ ਨੀਂਦ ਪੂਰੀ ਕਰ ਰਹੇ ਹੋ ਆਪਣੀ
ਨਹੀਂ ਅਸਲ ਦੇ ਵਿੱਚ ਨਾ ਗੱਲ ਪਤਾ ਕੀ ਆ ਮੇਰੀ ਜਿਹੜੀ ਦਿਨ ਚਰਿਆ ਨਾ ਅਹ ਖ਼ਰਾਬ ਹੋ ਚੁੱਕੀ ਹੈ ਅਸਲ ਦੇ ਵਿੱਚ ਮੈਂ ਸਵੇਰੇ ਵੀ ਲੇਟ ਉੱਠਦੀ ਹਾਂ ਤੇ ਕੰਮ ਦੇ ਕਰਕੇ ਮੈਨੂੰ ਛੇਤੀ ਮੈਨੂੰ ਹੁੰਦਾ ਵਾ ਕਿ ਮੈਂ ਆਪਣਾ ਛੇਤੀ ਛੇਤੀ ਕੰਮ ਕਰ ਲਾਂ ਤੇ ਜਿਹਦੇ ਕਰਕੇ ਮੈਂ ਸਵੇਰ ਦਾ ਨਾਸ਼ਤਾ ਵੀ ਨਹੀ ਕਰਦੀ। ਤੇ ਨੀਂਦ ਤੇ ਨਹੀਂ ਪੂਰੀ ਹੁੰਦੀ ਹੈ, ਕਿ ਰਾਤ ਨੂੰ ਮੈਂ ਨਾ ਦੇਰੀ ਨਾਲ ਹੀ ਸੌਦੀ ਹਾਂ।
ਹਾਂ ਇਹ ਤਾਂ ਚਿੰਤਾ ਵਾਲੀ ਗੱਲ ਹੈ ਕਿਉਂਕਿ ਜਦ ਨੀਂਦ ਨਹੀਂ ਪੂਰੀ ਹੁੰਦੀ ਤਾਂ ਬੰਦਾ ਦਾ ਮਨ ਉਹੀ ਚਿੜਚਿੜਾ ਜਿਹਾ ਹੋ ਜਾਂਦਾ ਏ।
ਹਾਂਜੀ- ਹਾਂਜੀ ਨਹੀਂ ਕਾਫੀ ਦਿਨਾਂ ਤੋਂ ਨਾ ਮੇਰਾ ਮਨ ਵੀ ਨੀ ਠੀਕ ਜਿਹਾ ਰਹਿ ਰਿਹਾ।
ਹਾਂ ਪਰ ਲੇਟ ਤੁ ਤੁਸੀਂ ਜਿਵੇਂ ਕਿਹਾ ਵੀ ਲੇਟ ਉੱਠਦੇ ਹੋ। ਉਹਦੇ ਨਾਲ ਵੀ ਮਤਲਬ ਖਾਣ ਪੀਣ ਦਾ ਹੀ ਫ਼ਰਕ ਪੈਂਦਾ ਕਿਉਂਕਿ ਆਪਾਂ ਨੂੰ ਆਪਣਾ ਨਾਸ਼ਤਾ ਸਹੀ ਟਾਈਮ ਦੀ ਕਰਨਾ ਚਾਹੀਦਾ ਹੈ, ਇਸ ਲਈ ਤੁਹਾਡਾ ਉਹ ਵੀ ਟਾਈਮ ਖਰਾਬ ਹੋ ਚੁੱਕਿਆ ਮੈਨੂੰ ਲੱਗਦਾ। ਇਹਦੇ ਇਸ ਕਰਕੇ ਵੀ ਤੁਹਾਨੂੰ ਇਹ ਦਿੱਕਤਾਂ ਆ ਰਹੀਆਂ ਨੇ।
ਹਾਂਜੀ-ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਮੇਰੀ ਦਿਨਚਰਿਆ ਨਾ ਬਹੁਤੀ ਹੀ ਜ਼ਿਆਦਾ ਖ਼ਰਾਬ ਹੋ ਗਈ ਆ ਮੈਂ ਮੈਨੂੰ ਬਸ ਹੁੰਦਾ ਵਾ ਕਿ ਮੈਂ ਛੇਤੀ ਤੋਂ ਛੇਤੀ ਕੰਮ ਕਰ ਲਾ ਆਪਣਾ ਤੇ ਜਿਹਦੇ ਕਰਕੇ ਮੈਂ ਪ੍ਰੋਪਰ ਅ ਸਹੀ ਤਰੀਕੇ ਨਾਲ ਖਾਣਾ ਵੀ ਨਹੀਂ ਖਾਂਦੀ ਹੈਗੀ। ਤੇ ਹੋਰ ਮੈਂ ਨਾ ਪਾਣੀ ਵੀ ਘੱਟ ਈ ਪੀ ਰਹੀ ਆ। ਕਿਹਦੇ ਨਾਲ ਵੀ ਹੋ ਸਕਦਾ ਕਿ ਜੇ ਪਾਣੀ ਘੱਟ ਪੀਏ ਤੇ ਨੁਕਸਾਨ ਹੋ ਸਕਦਾ ਸਰੀਰ ਨੂੰ
ਹਾਂਜੀ -ਹਾਂਜੀ ਇਹਦਾ ਜ਼ਰੂਰੀ ਹੈ ਵੀ ਪਾਣੀ ਤਾਂ ਡਾਕਟਰ ਵੀ ਕਹਿੰਦੇ ਆ ਕਿ ਆਪਾਂ ਨੂੰ ਛੇ ਤੋ ਸੱਤ ਗਲਾਸ ਰੋਜ ਪ ਪੀਣਾ ਨਹੀਂ ਚਾਹੀਦਾ ਇਹਦੇ ਨਾਲ ਨਹੀਂ ਤਾਂ ਡੀਹਾਈਡਰੇਸ਼ਨ ਹੋ ਜਾਂਦੀ ਆ ਹਾਈਡਰੇਸ਼ਨ ਦੀ ਕਮੀ ਰਹਿੰਦੀ ਏ ਵਿ ਜੇ ਆਪਾਂ ਪਾਣੀ ਪੂੂਰਨ ਨਹੀਂ ਪੀਏ ਤਾਂ
ਹਾਂਜੀ ਨਹੀਂ ਮੈਂ ਨਾ ਦਿਨ ਦੇ ਵਿੱਚ ਘੱਟੋ ਘੱਟ ਬਸ ਮੇਰੇ ਛੇ ਜਾਂ ਸੱਤ ਤੇ ਗਲਾਸ ਹੁੰਦੇ ਆ। ਬਟ ਪਿਆਸ ਨਾ ਮੈਨੂੰ ਅਸਲ ਦੇ ਵਿੱਚ ਘੱਟ ਹੀ ਲੱਗਦੀ ਆ।
ਪਿਆਸ ਨਹੀਂ ਇਨੀ ਲੱਗਦੀ ਹੈਗੀ ਤੇ ਮੈਂ ਅਸਲ ਦੇ ਵਿੱਚ ਨਾ ਕੁਝ ਟਾਈਮ ਤੋਂ ਨਾ ਕੁਝ ਹਫਤਿਆਂ ਤੋਂ ਪਹਿਲਾਂ ਮੈਂ ਨਾ ਜਿਆਦਾ ਹੀ ਬਾਹਰ ਦਾ ਖਾਣਾ ਖਾ ਰਹੀ ਜਾਂਕ ਫੂਡ ਬਹੁਤ ਜਿਆਦਾ ਖਾ ਰਹੀ। ਈਹਾਂ
ਹਾਂ ਯੰਗ ਫੂਡ ਦਾ ਨੁਕਸਾਨ ਹੀ ਨੁਕਸਾਨ ਹੈ ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿ ਉਹ ਕਿਵੇ ਦਾ ਤੇਲ ਵਰਤ ਰਹੇ ਨੇ। ਕਿਹੜੀ ਕੁਆਲਿਟੀ ਦਾ ਸਮਾਨ ਵਰਤਦੇ ਨੇ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ।
ਹਾਂਜੀ- ਹਾਂਜੀ ਬਿਲਕੁਲ ਬਿਲਕੁਲ ਸਹੀ ਆ ਫਿਰ ਤੇ ਮੈਨੂੰ ਲੱਗਦਾ ਮੈਨੂੰ ਪੂਰਾ ਜਿਹੜਾ ਆਪਣਾ ਹੈਗਾ ਸਿਹਤ ਵੱਲ ਧਿਆਨ ਦੇਣ ਦੀ ਲੋੜ ਹੈਗੀ ਹ ਆਪਣਾ ਖਾਣਾ ਵੀ ਮੈਨੂੰ ਸਹੀ ਕਰ ਕਰਨਾ ਪਊਗਾ।
ਹਾਂ ਖਾਣਾ ਸਹੀ ਕਰਨਾ ਤਾਂ ਬਹੁਤ ਜਰੂਰੀ ਹ ਕਿਉਂਕਿ ਜੇ ਆਪਾਂ ਵਧੀਆ ਸਮਾਨ ਨਹੀਂ ਖਾਵਾਂਗੇ ਤਾਂ ਆਪਣੀ ਸਰੀਰ ਆਪਾਂ ਕਿੱਥੋਂ ਕਰ ਲਾਂਗੇ ਕੀ ਵਧੀਆ ਹੋਏਗਾ। ਆਪਾਂ ਨੂੰ ਮਤਲਬ ਸਬਜ਼ੀਆਂ ਫਲ ਦਾਲਾਂ ਦੁੱਧ ਅਤੇ ਹੋਰ ਬੁੱਧ ਪੋਸਟਿਕ ਤਾਂ ਖਾਣਾ ਖਾਣਾ ਚਾਹੀਦਾ।
ਹਾਂਜੀ -ਹਾਂਜੀ ਬਿਲਕੁਲ ਸਹੀ ਕਿਹਾ ਬਿਲਕੁਲ ਸਹੀ ਆ ਸੇ ਆਪਣੀ ਸਿਹਤ ਨਾਲ ਹੋਰ ਵੱਧ ਗਏ ਕੀ ਹੈਗਾ ਆ।
ਹਾਂਜੀ ਇਹ ਤਾਂ ਹੈ ਆਪਾਂ ਸਿਹਤ ਨੂੰ ਉੱਪਰ ਤੱਕ ਕੁਝ ਵੀ ਨਹੀਂ ਆ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਆ। ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵਾ ਕਿ ਜਿਹੜੀ ਸਿਹਤ ਆ ਉਹ ਵੀ ਸਭ ਤੋਂ ਵੱਡਾ ਧਨ ਆ ਸਿਹਤ ਹੈ। ਤੇ ਬੰਦਾ-ਕੁਛ ਵੀ ਕਰ ਸਕਦਾ ਆ। ਸਿਹਤ ਠੀਕ ਨਹੀਂ ਅਤੇ ਕੋਈ ਕੰਮ ਕਰਨ ਵੀ ਦਿਲ ਨਹੀਂ ਕਰਦਾ ਮਨ ਉਦਾਸ। ਜਿਹਾ ਹੀ ਰਹਿੰਦਾ ਕਾਫੀ ਦਿਨਾਂ ਤੋਂ ਫਿਰ ਅੱਧੇ ਕਰਕੇ
ਹੂੰ,,, ਹਾਂ ਇਹ ਵੀ ਆ ਜਿਵੇਂ ਤੁਸੀਂ ਕਹਿ ਰਹੇ ਹੋ ਥੋੜੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਉਹ ਮਤਲਬ ਖਾਣਾ ਬਣਾਉਣ ਨੂੰ। ਵੀ ਨਹੀਂ ਕਰਦਾ ਕਦੇ ਕਦੇ ਤਾਂ ਇਹਦਾ ਲਾਲਚ ਕਰ ਦਿੰਦਾ ਮਨ ਕੀ ਛੱਡੋ ਪਰੇ ਆਪਾਂ ਕੀ ਬਣਾਉਣਾ ਆਪਾਂ ਬਾਰੇ। ਖਾ ਲੈਦੇ ਆ ਤਾਂ ਉਹ ਮਤਲਬ ਦੁਗਣਾ ਨੁਕਸਾਨ ਕਰਦਾ।
ਹਾਂਜੀ ਹਾਂਜੀ ਕਈ ਵਾਰੀ ਤੇ ਮੈਂ ਨਾ ਸਬਜੀ ਵੀ ਨਹੀਂ ਬਣਾਉਂਦੀ ਹੈਗੀ ਮੈਨੂੰ ਇਹ ਹੁੰਦਾ ਕਿ ਫਟਾਫਟ ਕੁਛ ਜੇ ਬਣਿਆ ਹੈਗਾ ਬੇਹਿਆ ਖਾਣਾ ਤੇ ਮੈਂ ਤੇ ਉਹੀ ਖਾ ਲੈਦੀ ਆ ਦੁਪਹਿਰ ਦਾ ਜੇ ਮੈਂ ਰਾਤ ਦਾ ਖਾਣਾ ਤੇ ਉਹ ਬ ਖਾਣਾ। ਖਾ ਲੈਂਦੀ ਹਾਂ।
ਹਾਂਜੀ ਫਿਰ ਦਿੱਕਤ ਹੁੰਦਾ ਫਿਰ ਤਾਂ ਅਸੀਂ ਆਣੀ ਨੇ ਯਾਰ ਆਪਾਂ ਕੁਝ ਉਹਦੀਆਂ ਨਹੀਂ ਖਾ ਰਹੇ ਤਾਂ ਆਪਾਂ ਕਿੱਥੋਂ ਕਹਿ ਸਕਦੇ ਆ ਕਿ ਸਾਡੀ ਸਰੀਰ ਵੀ ਤੰਦਰੁਸਤ ਤੇ ਵਧੀਆ ਰਹੇ।
ਹਾਂਜੀ ਇਸ ਗੱਲ ਤੇ ਤੁਸੀਂ ਬਿਲਕੁਲ ਸਹੀ ਕਰ ਰਹੇ ਹੋ। ਹੋਰ-ਇਹ ਮੈਂ ਨਾ ਕਸਰਤ ਪਹਿਲਾਂ ਕਰਦੀ ਹੁੰਦੀ ਸੀ ਡੇਢ ਦੋ ਸਾਲ ਹੋ ਗਏ ਆ ਬਟ ਬਾਅਦ ਦੇ ਵਿੱਚ ਮੈਂ ਕਦੀ ਕੀਤੀ ਨਹੀਂ ਕਸਰਤ
ਹਾਂਜੀ ਕਸਰਤ ਆਦੀ ਟਾਈਮ ਮਤਲਬ ਉਹ ਜਰੂਰੀ ਹੋ ਗਈ ਆ ਸਾਰੇ ਕਹਿੰਦੇ ਕੀ ਘੱਟੋ ਘੱਟ ਤੁਹਾਨੂੰ ਮਤਲਬ ਅੱਧਾ ਘੰਟਾ ਤੱਕ ਅਸਰ ਕਰਨਾ ਹੀ ਚਾਹੀਦਾ। ਦਿਨ ਚ ਘੱਟੋ ਘੱਟ ਤੁਹਾਨੂੰ ਦਸ਼ ਮਿੰਟ ਦਾ ਤੁਰਨਾ ਹੀ ਚਾਹੀਦਾ ਇਹਦੇ ਨਾਲ ਆਪਣੀ ਦਿਲ ਦੀ ਬਿਮਾਰੀਆਂ ਦੀ ਕਾਫੀ ਠੀਕ ਹੁੰਦੀ।
ਹਾਂਜੀ- ਹਾਂਜੀ। ਮੈਨੂੰ ਮੇਰਾ ਨਾ ਅਹ ਮੋਟਾਪਾ ਤੇ ਵੱਧ ਗਿਆ। ਬਟ ਮੋਟਾਪੇ ਦੇ ਨਾਲ- ਨਾਲ ਨਾ ਬਿਮ ਆਰੀਆਂ ਵੀ ਮੇਰੀਆਂ ਵੱਧਦੀਆਂ ੲ ਜਾ ਰੀਆਂ ਨੇ।
ਹਾਂਜੀ ਉਹੀ ਹੈ ।ਇਹਦਾ ਤਾਂ ਆਪਾਂ ਮੁੱਖ ਕਾਰਨ ਤਾਂ ਇਹਨੂੰ ਆਪਾਂ ਸਿੱਧਾ ਨੀਂਦ ਨਾਲ ਹੀ ਜੋੜ ਸਕਦੇ ਹਾਂ। ਕਿਉਂਕਿ ਜਦ ਨੀਂਦ ਪੂਰੀ ਨੀ ਹੋਣੀ ਫਿਰ ਆਲਸ ਆਂਦਾ ਫਿਰ ਆਲਸ ਨਾ ਆਪਾਂ ਫਿਰ ਨਾ ਕਸਰਤ ਕਰਨ ਦਿਲ ਕਰਦਾ। ਨਾ ਫਿਰ ਫ ਕੁਛ ਚਗ ਚੰਗਾ ਖਾਣ ਨੂੰ ਦਿਲ ਕਰਦਾ ਤਾਂ ਇਸ ਕਰਕੇ ਆਪਾਂ ਮੇਨ ਮੁੱਖ ਕਾਰਨ ਤਾਂ ਨੀਂਦ ਨੂੰ ਈ ਮਨ ਸਕਦੇ ਹਾਂ। ਕਿਉਂਕਿ ਜਦ ਤੱਕ ਆਪਣਾ ਦਿਮਾਗ ਨਹੀਂ ਸੈੱਟ ਹੋਏਗਾ ਤਾਂ ਆਪਾਂ ਹੋਰ ਕੁਛ ਅੱਗੇ ਨਹੀਂ ਸੋਚ ਸਕਦੇ। ਤਾਂ ਆਪਾਂ
ਹਾਂਜੀ ਠੀਕ- ਠੀਕ ਜੇ ਤੇ ਤੁਹਾਡੇ ਸਾਬ ਨਾਲ ਫੇਰ ਤੇ ਮੈਨੂੰ ਆਪਣਾ ਜਿਹੜਾ ਵਾ ਦਿਨਚਰਿਆ ਦਾ ਪੂਰਾ- ਪੂਰਾ ਪਲੈਨ ਬਣਾਉਣਾ ਚਾਹੀਦਾ ਹਨਾ। ਕਿ ਕਿੰਨੇ ਵਜੇ ਉੱਠਾ, ਕਿੰਨੇ ਵਜੇ ਸੋਣਾ ਆ। ਕੀ ਖਾਣਾ ਐ, ਕਿੰਨਾ ਖਾਣਾ ਵਾ, ਕੀ ਖਾਣਾ ਆ।
ਹਾਂਜੀ ਖਾਣ ਦੀ ਤੀ ਖਾਣ ਦੀ ਹੀ ਮਹੱਤਤਾ ਹੈ ਆਪਾਂ ਕੀ ਖਾਂਨੇ ਆ ਜੇ ਆਪਾਂ ਬਾਹਰੋਂ ਖਾਂਨੇ ਆ ਆਪਾਂ ਨੂੰ ਨਹੀਂ ਪਤਾ ਕਿ ਕਿ ਬਾਹਰ ਕੀ ਮਿਲਦੈ ਯਾ ਹੁਣ ਆਪਾਂ ਦੇਖਦੇ ਹਾਂ ਕਿ ਦੁੱਧ, ਪਨੀਰ ਕਿੰਨਾ ਨਕਲੀ ਮਿਲਦਾ ਅੱਜ ਕਲ।
ਹਾਂਜੀ- ਹਾਂਜੀ ਹਾਲੇ ਕੁਛ ਦਿਨ ਪਹਿਲਾਂ ਹੀ ਮੈਂ ਨਾ ਖ਼ਬਰ ਦੇਖ ਰਹੀ ਸੀ ਕੇ ਘੱਟੋ- ਘੱਟ ਨੀ ਤੇ ਪੱਚੀ ਕਿਲੋ ਜਿਹੜਾ ਪਨੀਰ ਸੀ ਨਾ ਉਹ ਮਿਲਾਵਟੀ ਸੀ ਪਤਾ ਨੀ ਕਿਸੇ ਹੋਰ ਰਸਾਇਣਾ ਨਾਲ ਬਣਿਆ ਹੋਇਆ ਸੀ ਤੋ
ਦੇਖੋ ਤੁਹੀ ਕਿ ਕਿੰਨਾ ਨੁਕਸਾਨ ਦਾਇਕ ਹੋਏਗਾ ਜਿਹੜਾ ਮਿਲਾਵਟੀ ਪਨੀਰ ਆ ਬੱਚਿਆਂ ਨੇ ਖਾਣਾ ਐ। ਬਜ਼ੁਰਗਾਂ ਨੇ ਖਾਣਾ ਯਾ। ਤੇ ਸਾਡੀ ਸਿਹਤ ਵਾਸਤੇ ਕਿੰਨਾ ਖ਼ਤਰਨਾਕ ਹੋਏਗਾ।
ਹਾਂਜੀ ਏਹੀ ਆ ਕਈ ਦੁਕਾਨਦਾਰ ਆਪਣੇ ਪੈਸੇ ਬਣਾਉਣ ਦੇ ਚੱਕਰਾਂ ਚ ਇਹ ਕੰਮ ਕਰਦੇ ਨੇ। ਤੇ ਮਿਲਾਵਟੀ ਉੱਥੇ ਕੈਮੀਕਲ ਪਾ- ਪਾ ਕੇ ਦਿਨਾਂ ਵਿੱਚ ਹੀ ਕੁਆਂਟਲ -ਕੁਆਂਟਲ ਦੁੱਧ ਪਨੀਰ ਤਿਆਰ ਕਰ ਦਿੰਦੇ ਹਨ। ਕੁੱਝ ਮਿੰਟਾਂ ਚ ਹੀ ਤਿਆਰ ਕਰ ਦਿੰਦੇ ਹਨ ਤੇ ੳਨਹਾ ਰੋਕਣ ਵਾਲਾ ਵੀ ਕੋਈ ਨੀ। ਸਰਕਾਰਾਂ ਦੀ ਵੀ ਇਸ ਵਿੱਚ ਥੋਡੀ ਗ਼ਲਤੀ ਐ ।
ਹਾਂਜੀ -ਹਾਂਜੀ ਉਹੀ ਨਾ ਕੋਈ ਔਨਾ ਤੇ ਠੋਸ ਜਿਹੜੇ ਕਦਮ ਨੀ ਚੁੱਕੇ ਜਾਂਦੇ। ਤੇ ਜਿਦੇ ਕਰਕੇ ਜਿਹੜੀ ਮਿਲਾਵਟ ਹੈ, ਉਹ ਚੱਲਦੀ ਰਹਿੰਦੀ ਹੈ ਇੱਥੋਂ ਤੱਕ ਕਿ ਵੱਡੇ ਵੱਡੇ ਸ਼ਹਿਰਾਂ ਵਿੱਚ ਰੈਸਟਰੈਂਟਾਂ ਵਿੱਚ ਇਹ ਕੰਮ ਚੱਲ ਰਿਹਾ ਏ ।
ਹਾਂਜੀ ਇਹਦੀ ਇਹਦੀ ਮਾਰ ਤਾਂ ਗਰੀਬ ਆਦਮੀ ਦੀ ਪੈਂਦੀ ਹੈ ਜਾਂ ਆਪਣੇ ਵਰਗੇ ਲੋਕਾਂ ਤੇ ਪੈਂਦੀ ਐ।ਅਮੀਰ ਨੂੰ ਤੇ ਦੋ ਦਾ ਕ ਮੇਲਾਂ ਦਾ ਕੋਈ ਫ਼ਰਕ ਨਹੀਂ ਪੈਂਦਾ। ਕਿਉਂਕਿ ਉਹ ਤਾਂ ਵਧੀਆ ਖਾਣਾ ਖਾਂਦੇ ਹਨ ਤੇ ਮਹਿੰਗੀ ਰੈਸਟੋਰੈਂਟਾਂ 'ਚ ਜਾਂਦੇ ਹਨ। ਤੇ ਆਪਾਂ ਜਿੱਥੋਂ ਨੋਰਮਲ ਦੁਕਾਨਾਂ ਤੋਂ ਲੈ ਕੇ ਖਾਣਾ ਤਾਂ ਉਹ ਨੂੰ ਫ਼ਰਕ ਪੈਂਦੈ। ਜਿਵੇਂ ਨਕਲੀ ਦੁੱਧ, ਨਕਲੀ ਪਨੀਰ,, ਕਿਉਂਕਿ ਆਮ ਬੰਦਾ ਨਈ ਇੰਨਾ ਮਹਿੰਗਾ ਲੇ ਸਕਦਾ।
ਬਿਲਕੁਲ- ਬਿਲਕੁਲ ਸਹੀ ਆ । ਤੇ ਨਾ ਮੇ ਕੁਸ਼ ਦਿਨਾਂ ਤੋਂ ਹੋ ਗਿਆ ਨਾ ਮੈਨੂੰ ਨਾ ਮਿੱਠਾ ਖਾਣ ਨੂੰ ਬਹੁਤ ਜਾਦਾ ਦਿਲ ਕਰਦਾ। ਇਹ ਕਿਉ।
ਮਿੱਠਾ ਖਾਣ ਨੂੰ ਇਹ ਵੀ ਤਾਂ ਇਕ ਹੀ ਹੈ ਮਿੱਠਾ ਮਤਲਬ ਜੇ ਆਪਾਂ ਵਿਹਲੇ ਰਹਿਨੇ। ਆਪਾਂ ਨੂੰ ਮਿੱਠਾ ਖਾਣਾ ਵੀ ਜ਼ਿਆ ਦਿਲ ਕਰਦਾ ਹੈ ।ਮਿੱਠੇ ਚ ਵੀ ਉਹ ਮਿਲਾਵਟਾਂ ਇਸ ਤਰੀਕੇ ਨਾਲ ਅੱਜ ਕੱਲ ਕਰਦੇ ਨੇ ਕਿ ਆਪਾਂ ਨੂੰ ਬਾਰਾਂ ਵਾਰ ਖਾਣ ਨੂੰ ਦਿਲ ਕਰੇ ਉਹ ਇੱਕ ਕੈਮੀਕਲ ਹੀ ਐਵੇਂ ਦੇ ਪਾਂਦੇ ਹਨ ਮਿੱਠੇ ਚ ਕਿ ਤੁਹਾਡਾ ਵਾਰ- ਵਾਰ, ਵਾਰ -ਵਾਰ ਖਾਣ ਨੂੰ ਦਿਲ ਕਰੀ ਜਾਵੇ ਮਿੱਠੇ ਨੂੰ।
ਹਾਂਜੀ- ਹਾਂਜੀ ਮੇਰਾ ਨਾ ਮਿੱਠਾ ਖਾਣ ਬਹੁਤ ਜ਼ਿਆਦਾ ਦਿਲ ਕਰਦਾ ਮੇਰੇ ਕੋ ਨਾ ਮਿੱਠਾ ਖਾਣ ਤੋਂ ਰਿਆ ਰਿਹਾ ਨੀ ਜਾਂਦਾ ਤੇ ਮੈਂ ਕੁਛ ਦਿਨ ਤੋਂ ਬਹੁਤ ਜ਼ਿਆਦਾ ਮਿੱਠਾ ਖਾ ਰੀ ਆਂ
ਹਾਂਜੀ ਫਿਰ ਇਹ ਤਾਂ ਗ਼ਲਤ ਹੈ ਕਿਉਂਕਿ ਮਿੱਠੇ ਨਾਲ ਤਾਂ ਤੁਹਾਨੂੰ ਹੋਰ ਮੋਟਾਪੇ ਤੋਂ ਇਲਾਵਾ ਹੋਰ ਵੀ ਬਹੁਤ ਗੰਭੀਰ ਬਿਮਾਰੀਆਂ ਲੱਗ ਸਕਦੀਆਂ ਹਨ ਮਿੱਠਾ ਜ਼ਿਆਦਾ ਮਿੱਠਾ ਖਾਣ ਨਾਲ ਆਪਣੀ ਮਾਨਸਿਕਤਾ ਵੀ ਕਮਜ਼ੋਰ ਹੁੰਦੀ ਆ
ਠੀਕ ਠੀਕ ਮੋਟਾਪੇ ਜਿਹੜਾ ਹੈਗਾ ਮਿੱਠਾ ਵਾ ਉਹਦੇ ਕਰਕੇ ਮੋਟਾਪਾ ਵੀ ਹੋ ਸਕਦਾ ਹਨਾ
ਹਾਂਜੀ ਹਾਂਜੀ ਹਾਂਜੀ ਇਹੀ ਤਾਂ ਮਿੱਠਾ ਹੀ ਮੁੱਖ ਕਾਰਨ ਹੈ ਮੋਟਾਪੇ ਦਾ ਜੇ ਆਪਾਂ ਮੋਟਾਪਾ ਹੋਵਾਂਗੇ ਮੋਟਾਪਾ ਆਏਗਾ ਆਪਾਂ ਨੂੰ ਤੇ ਆਪਾਂ ਸੈਰ ਕਰਨ ਤੋਂ ਪਿੱਛੇ ਭੱਜਾਂਗੇ ਉਹਦੇ ਨਾਲ ਆਪਣੇ ਦਿਮਾਗ ਤੇ ਵੀ ਬਹੁਤ ਫ਼ਰਕ ਪੈਂਦਾ ਹੈ
ਠੀ ਠੀਕ ਜੇ ਤੇ ਫੇਰ ਇਸਦਾ ਹਾਲ ਤੇ ਮੈਨੂੰ ਲੱਗਦਾ ਇੱਕ ਹੀ ਹੈ ਕਿ ਸਾਨੂੰ ਜਿਹੜਾ ਆਪਣਾ ਖਾਣਾ ਵਾ ਉਹ ਵਧੀਆ ਕਰ ਲੈਣਾ ਚਾਹੀਦਾ ਹਨਾ ਪੌਸ਼ਟਿਕ ਜਿਹੜਾ ਭੋਜਨ ਹੈ ਉਹ ਮੈਨੂੰ ਲੱਗਦਾ ਸਭ ਤੋਂ ਵਧੀਆ ਵਾ ਜੇ ਵਧੀਆ ਜ਼ਿੰਦਗੀ ਜੀਣੀ ਅ ਤੇ
ਹਾਂਜੀ ਹਾਂਜੀ ਇਹ ਤਾਂ ਹੈ ਪਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜੇ ਤੁਸੀਂ ਮਤਲਬ ਜ਼ਦਾ ਟਾਈਮ ਤੋਂ ਬਿਮਾਰ ਹੋ ਤਾਂ ਇਹਨੂੰ ਆਪਾਂ ਅਣਗਹਿਲੀ ਨਾ ਕਰੀਏ ਘਰੇ ਹੀ ਆਪਾਂ ਦਵਾਈਆਂ ਲਈ ਜਾਈਏ ਆਪਾਂ ਨੂੰ ਡਾਕਟਰ ਕੋਲ ਵੀ ਜਾਣਾ ਚਾਹੀਦਾ ਉਹਦੀ ਸਲਾਹ ਲੈਣੀ ਚਾਹੀਦੀ ਐ
ਠੀਕ ਠੀਕ ਚ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਮੈਨੂੰ ਚਲੋ ਮੇਰੀ ਜਿਹੜੀ ਹੈਗੀਆਂ ਨੇ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ ਕੁਛ ਜਿਆਦਾ ਹੀ ਵੱਧ ਚੁੱਕੀਆਂ ਨੇ ਮੈਨੂੰ ਲੱਗਦਾ ਕਿ ਮੈਂ ਇੱਕ ਵਾਰੀ ਡਾਕ ਨੂੰ ਦਿਖਾ ਹੀ ਦੇਵਾਂ ਤੇ ਨਾਲੇ ਆਪਣਾ ਜਿਹੜੀ ਦੇਨਚਰਿਆ ਆ ਉਹ ਵੀ ਸਹੀ ਕਰ ਨਾ
ਹਾਂਜੀ ਇੱਦਾਂ ਹੀ ਕਰੋ ਮੈਂ ਆਸ਼ਾ ਕਰਦਾਾਂ ਕਿ ਤੁਹਾਡੀ ਸਿਹਤ ਜਲਦੀ ਠੀਕ ਹੋ ਜਾਵੇ
ਹਾਂਜੀ ਹਾਂਜੀ ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਚਲੋ ਤੁਸੀਂ ਮੈਨੂੰ ਬਹੁਤ ਵਧੀਆ ਗੱਲਾਂ ਦੱਸੀਆਂ ਸਿਹਤ ਦੇ ਉੱਪਰ ਤੇ ਮੈਂ ਹੁਣ ਇਸਦੇ ਉੱਪਰ ਹੀ ਚੰਗੀ ਤਰ੍ਹਾਂ ਕੰਮ ਕਰਾਂਗੀ ਆਪਣਾ
ਹਾਂਜੀ ਸਹੀ ਕਿਹਾ ਜੀ ਚਲੋ ਠੀਕ ਹੈ ਜੀ